ਹੈਲੋ ਹਾਂਜੀ।
ਹਾਂਜੀ ਸਾਸਰੀ ਕਾਲ ਜੀ। ਹੋਰ ਕੀ ਹਾਲ ਨੇ ਤੁਹਾਡੇ? ਮੈਂ ਵੀ ਇਹੀ ਪੁੱਛਿਆ ਹਾਂਜੀ। ਬਸ ਕੁਛ ਨੀ ਬਾਰ ਆਇਆ ਅਸੀਂ ਆਪਣੇ ਘਰ ਦਾ ਥੋੜ੍ਹਾ ਦੇਖ ਰਿਹਾ ਸੀ ਮੌਸਮ ਕਿਵੇਂ ਦਾ
ਹੋਰ ਤੁਹਾਡੇ ਉੱਥੇ ਅੱਜ ਕਿਵੇਂ ਦਾ ਮੌਸਮ, ਠੀਕ ਠਾਕ ਆ ਮੌਸਮ।
ਅੱਜ ਠੀ, ਧੁੱਪ ਬਹੁਤ ਤੇਜ਼ ਸੀ ਅੱਜ ਵੀ ਦੁਪਹਿਰ ਨੂੰ ਬਹੁਤ ਗਰਮੀ ਸੀਗੀ। ਕੁਛ ਲਾਈਟ ਸਾਡੀ ਵਾਰ-ਵਾਰ ਜਾਈ ਜਾ ਰਹੀ ਸੀਗੀ।
ਹਾਂਜੀ ਅੱਜ ਧੁੱਪ ਤੇ ਬੜੀ ਜ਼ਿਆਦਾ ਐ, ਏਸੀ ਤੋਂ ਬਿਨਾਂ ਤਾਂ ਰਹਿ ਈ ਨੀ ਪਾ ਰਹਿ ਈ ਨੀ ਸਕਦੇ ਹੁਣ
ਹਾਂਜੀ ਹਾਂਜੀ, ਅਸੀਂ ਆਪ ਏਸੀ ਚਲਾ ਕੇ ਬੈਠੇ ਹੋਏ ਆ ਅ ਦੁਪਹਿਰੇ ਵੀ ਏਸੀ ਚੱਲਦਾ ਪਿਆ ਸੀ ਸਾਡਾ ਹੁਣ ਵੀ ਅਸੀਂ ਏਸੀ ਚਲਾ ਕੇ ਬੈਠੇ ਹੋਏ ਆ। ਗਰਮੀ ਬਹੁਤ ਜ਼ਿਆਦਾ ਪੈ ਰੀ ਐ ਕੀ ਕਰੇ ਕੋਈ
ਗਰਮੀਆਂ ਵਿੱਚ ਬਿੱਲ ਵੀ ਜ਼ਿਆਦਾ ਹੋ ਜਾਂਦਾ, ਸਰਦੀਆਂ ਵਿੱਚ ਪੱਖੇ ਵੀ ਨੀ ਚਲਦੇ।
ਹਾਂ, ਸਰਦੀਆਂ ਚ ਸਿਰਫ ਲਾਈਟ ਨੇ ਕੰਮ ਚਲਾ ਦੇਣਾ ਐ।
ਹਾਂਜੀ, ਬਸ ਮੈਂ ਚੱਲਦਾ ਵੈਸੇ ਛਿਪਕ ਲਈ ਆ, ਆ ਗਈ ਨੀਚੇ ਥੋੜ੍ਹੀ।
ਹਾਂ ਗਰਮੀਆਂ ਚ ਤਾਂ ਸਿਰਫ, ਗਰਮੀਆਂ ਚ ਜੂਨ ਜੁਲਾਈ। ਦੋ ਤਿੰਨ ਮਹੀਨੇ ਦਾ ਬਿੱਲ ਈ ਜ਼ਿਆਦਾ ਆਦਾ ਬਸ।
ਹੂੰ,
ਕਿਉਂਕਿ ਏਸੀ ਚੱਲਦੇ ਨੇ ਏ ਸੀ ਨਾਲ ਬਹੁਤ ਜ਼ਿਆਦਾ ਬਿਜਲੀ ਖਰਚ ਹੁੰਦੀ ਐ।
ਹੋਰ ਤੁਹਾਡੇ, ਤੁਹਾਡੇ ਘਰ,
ਸਾਡੇ ਘਰ ਇੱਕੋ ਹੀ ਏਸੀ ਲੱਗਾ ਗਾ, ਪਹਿਲੇ ਵਿੰਡੋ ਵਾਲਾ ਲੱਗਾ ਸੀ ਵਿੰਡੋ ਵਾਲਾ ਸਾਡਾ ਖਰਾਬ ਹੋ ਗਿਆ ਏ ਸੀ, ਫੇਰ ਅਸੀਂ ਸਪਰੇਟ ਏ ਸੀ ਲਵਾਇਆ ਉਹ ਤੇ ਬਿਜਲੀ ਬਹੁਤ ਖਿੱਚਦਾ ਵੇ, ਸਪੇਰਟ ਏ ਸੀ।
ਨਹੀਂ, ਮਤਲਬ ਫਾਈਵ ਸਟਾਰ ਹੋਏ ਫੇਰ ਸ਼ਾਇਦ ਘੱਟ ਵੀ ਬਿਜਲੀ ਖਿੱਚਦਾ ਹੋਏਗਾ। ਅੱਛਾ, ਹੋਰ ਫੇਰ
ਹਾਂਜੀ, ਉਹ ਤਾਂ ਹੈ, ਨਹੀਂ ਮਗਰ ਅਸੀਂ ਨਾ। ਅਸੀਂ ਟੈਂਪਰੇਚਰ ਉਹਦਾ ਸਹੀ ਰੱਖਿਆ, ਸਤਾਈ ਤੇ ਰੱਖਿਆ ਗਾ,
ਅੱਛਾ, ਹੋਰ ਤਾਂ ਤੁਹਾਡੇ ਕੋਲ ਕੂਲਰ ਵੀ ਹੈਗਾ ਫੇਰ, ਕੂਲਰ ਹੈ।
ਨਹੀਂ ਕੂਲਰ ਹੈਗਾ ਸੀ ਸਾਡੇ ਕੋਲ ਪੈਲੇ, ਉਹ ਕੂਲਰ ਵੀ ਸਾਡਾ ਖ਼ਰਾਬ ਹੋਇਆ, ਉਹ ਨਾ ਲੀਕ ਕਰਨ ਲੱਗ ਗਿਆ, ਥੱਲੋ ਪਾਨੀ ਉਹਦਾ, ਫੇਰ ਅਸੀਂ ਕੂਲਰ ਥੱਲੇ, ਆਪਣੀ ਫੈਕਟਰੀ 'ਚ ਰੱਖਤਾ।
ਹਮ- ਹਮ। ਸਾਡੇ ਘਰ ਤੇ ਇੱਕ- ਦੋ, ਦੋ- ਤਿੰਨ ਏਸੀ ਲੱਗੇ ਨੇ, ਫੇਰ ਤੁਸੀਂ ਜੋ, ਪਾਣੀ ਬਚਦਾ, ਉਹਦਾ ਕੀ ਕਰਦੇ ਓ ਏਸੀ ਦਾ।
ਏਸੀ ਦਾ ਪਾਣੀ ਮੈਂ ਭਰ ਕੇ ਰੱਖ ਲੈਂਣੇ, ਇਨਵੇਟਰ 'ਚ ਪਾ ਦਿੰਦੇ ਆਂ। ਕਹਿੰਦੇ ਪਾਨੀ ਬੜਾ ਵਧੀਆ ਹੁੰਦਾ ਏ ਸੀ ਦਾ, ਇਨੀਵੇਟਰ 'ਚ ਪਾਲੋ ਪੌਦਿਆਂ 'ਚ,
ਹਾਂਜੀ, ਫੇਰ ਤੁਸੀਂ ਪਾਂਦੇ ਓ।
ਬਹੁਤ ਵਧੀਆ, ਹਾਂਜੀ ਮੈਂ ਤਾਂ, ਮੈਂ ਇਕੱਠਾ ਬਾਲਟੀ ਰੱਖਦੇ ਨੇ ਵੀ ਨਾ, ਏਸੀ ਦੇ, ਉਹ ਜਿੱਥੋਂ ਪਾਣੀ ਨਿਕਲਦਾ। ਉਹਦੇ ਕੋਲ ਬਾਲਟੀ ਰੱਖ ਦਿੰਦੀ ਆਂ, ਬਸ ਉਹ ਬਾਲਟੀ ਭਰ ਜਾਂਦੀ, ਫੇਰ ਮੈਂ ਇੱਕ
ਅੱਛਾ, ਤੇ ਤਾਡੇ ਉੱਥੇ, ਪੌਦੇ ਵੀ ਹੈਗੇ ਨੇ ਜਿਹਨਾਂ ਨੂੰ ਤੁਸੀਂ ਪਾਣੀ ਦਿੰਦੇ ਹੋਊਗੇ।
ਨਹੀਂ -ਨਹੀਂ, ਪੌਦੇ ਹੈਗੇ ਸੀ ਸਾਡੇ ਘਰ ਪਹਿਲੇ ਲੱਗ। ਲੱਗੇ ਹੋਏ ਸੀਗੇ, ਉਹ ਨਾ ਸਾਡੇ ਘਰ ਬਾਂਦਰ ਬੜੇ ਆਂਦੇ ਨੇ, ਫੇਰ ਬਾਂਦਰ ਤੋੜ ਦਿੰਦੇ ਨੇ, ਗਮਲੇ ਸੁੱਟ ਦੇਂਦੇ ਨੇ ਥੱਲੇ, ਇਸ ਕਰਕੇ ਅਸੀਂ, ਹਾਂਜੀ- ਹਾਂਜੀ।
ਅਸੀਂ ਬਾਲਟੀ ਰੱਖੀ ਦੀ ਹੈ, ਉਹਦੇ 'ਚ ਪਾਣੀ ਪਾ ਲਿਆ ਏ ਸੀ ਦਾ, ਹੁਣੀ ਡੁਲ ਜਾਏਗਾ ਥੋੜ੍ਹੀ ਦੇਰ ਬਾਅਦ,
ਅਸੀਂ ਆਪ ਐਵੇਂ ਕਰਦੇ, ਜਿਵੇਂ ਬਾਲਟੀ ਭਰ ਜਾਵੇ। ਫੇਰ ਉਹਨੂੰ ਗਲਾਸ ਨਾਲ ਕਿਸੇ ਬੋਤਲ 'ਚ, ਸੋ ਸਟੋਰ ਕਰਕੇ ਰੱਖ ਲੈਣੇ ਆਂ, ਜਿਵੇਂ ਇਨਵੇਟਰ 'ਚ ਪਾਣਾ ਸੀ ਪਾਣੀ, ਗਲਾਸ ਨਾਲ ਅਸੀਂ ਪਾਣੀ ਪਾਂਦੇ ਰਹਿਣੇ ਇਨਵੇਟਰ ਦੀ ਬੈਟਰੀ 'ਚ
ਹਮ।
ਉਹਨ ਲਾਏ, ਸਹੀ ਰਹਿੰਦਾ ਵੇ, ਸਾਫ਼ ਹੋ ਜਾਂਦਾ ਇਨਵੇਟਰ ਵੀ।
ਤੁਹਾਨੂੰ ਕੀ ਲੱਗਦਾ ਆ, ਜਿਵੇਂ ਅਸੀਂ ਦੇਖ ਹੀ ਰਹੇ ਆਂ ਕਾਫੀ ਹੁਣ ਗਰਮੀ ਵੱਧਦੀ ਜਾ ਰਹੀ ਐ, ਜਿਵੇਂ ਗਰਮੀਆਂ ਵੀ ਜ਼ਿਆਦਾ ਨੇ ਸਰ
ਹਾਂਜੀ- ਹਾਂਜੀ।
ਸਰਦੀਆਂ ਵਿੱਚ ਜ਼ਿਆਦਾ ਤਾਂ ਹੀ ਲੱਗਦਾ ਸੀ ਕਿੰਨੀ ਗਰਮੀ ਕਿੰਨੀ ਸਰਦੀ ਹਨਾ।
ਹਾਂਜੀ- ਹਾਂਜੀ, ਹੁਨ ਤਾਂ ਬਸ ਹਰ ਵਾ, ਹਰ ਸਾਲ ਕਹਿੰਦੇ ਆ ਗਰਮੀ ਐਸ ਸਾਲ ਜ਼ਿਆਦਾ ਐਸ ਚਲ ਜ਼ਿਆਦਾ, ਮਗਰ ਹਰ ਸਾਲ ਹੀ ਜ਼ਿਆਦਾ ਹੁੰਦੀ ਐ ਗਰਮੀ।
ਹਮ, ਉਹ ਤੇ ਹੈ ਹੀ ਐ, ਤਾਡਾ ਫੇਰ ਗਰਮੀਆਂ 'ਚ ਕਿੱਥੇ ਜਾਣ ਦਾ ਮਨ ਕਰਦਾ, ਜੀ ਜੇ ਕਿਤੇ ਘੁੰਮਨ ਤੇ ਮਨ ਕਰਦਾ।
ਸਿਰਫ਼, ਜਦੋਂ ਬਰਸਾਤਾਂ 'ਚ ਲੱਗਦੀਆਂ ਨੇ ਫਿਰ ਅਸੀਂ ਕਿਤੇ ਜਾਂਦੇ ਆਂ ਘੁੰਮਣ, ਨਹੀਂ ਤਾਂ ਨਹੀਂ ਗਰਮੀ 'ਚ ਤਾਂ ਅਸੀਂ ਨਿਕਲ ਹੀ ਨਹੀਂ ਸਕਦੇ। ਪੈਲੇ ਜਾਂਦੇ ਹੁੰਦੇ ਸੀ, ਪਹਿਲੇ ਬੱਚੇ ਛੋਟੇ ਸੀ ਉਦੋਂ ਚਲੇ ਜਾਂਦੇ ਸੀ ਪੇਕੇ ਚਲੇ ਜਾਂਦੇ ਸੀ ਛੁੱਟੀਆਂ ਪੈਂਦੀ ਸੀ ਬੱਚਿਆਂ ਨੂੰ।
ਨਹੀ ਜੀਵੇ ਹਮ ਮੇਰਾ ਮਤਲਬ ਹੈ ਜਿਵੇਂ ਸ਼ਿਮਲਾ ਹੋ ਗਿਆ ਕੋਈ ਠੰਡੀ ਜਗ੍ਹਾ ਹੋ ਗਈ ਉਹ ਉੱਥੇ ਉੱਥੇ ਮਨ ਕਰਦਾ ਤੁਹਾਡੇ ਜਾਣਦਾ ਗਰਮੀਆਂ 'ਚ
ਹਾਂਜੀ ਮਨਸੂੂਰ ਹੀ ਗਏ ਸੀ ਮਸੂੂਰ ਹੀ ਗਏ ਸੀ ਅਸੀਂ ਘੁੰਮਣ
ਹਮ ਹਮ ਥਹਾੜਾ ਉੱਥੇ ਦਾ ਕਿਵੇਂ ਦਾ
ਮਸੂਰੀ ਬੱਸ ਬਹੁਤ ਵਧੀਆ ਇੱਕ ਪਹਾੜੀ ਦੇ ਬਣਿਆ ਦਾ ਬਾਜ਼ਾਰ ਜਿਹਾ ਬਣਿਆ ਦਾ ਇੱਕ ਲੰਬਾ ਜਿਹਾ ਬਾਜ਼ਾਰ ਬਸ ਉੱਥੇ ਗੁੰਮ ਲੋਓ ਤੇ ਖਾਣ ਪੀਣ ਵਾਲਾ ਸਮਾਨ ਤੁਹਾਨੂੰ ਪਤਾ ਜਿੱਥੇ ਜਾਓ ਖਾਣ ਪੀਣ ਵਾਲਾ ਸਮਾਨ ਜ਼ਿਆਦਾ ਹੁੰਦਾ ਵ ਅਸੀਂ ਉੱਥੇ ਨੂਡਲਸ ਖਾਧੇ ਸੀਗੇ।
ਅੱਛਾ ਨਹੀਂ ਸਮਾਨ ਹੋਰ ਮਹਿੰਗਾ ਵੀ
ਰਾਤੀ ਸਟੇਅ ਕੀਤਾ ਸੀ ਅਸੀਂ ਉੱਥੇ ਹਾਂਜੀ।
ਜਿੱਥੇ ਵੀ ਅਸੀਂ ਜਾਂਦੇ ਹਾਂ ਜੇ ਘੁੰਮਣ ਹੋ ਗਿਆ ਉੱਥੇ ਸਮਾਨ ਮਹਿੰਗਾ ਵੀ ਹੁੰਦਾ ਘਰ ਤੋਂ ਜ਼ਿਆਦਾ।
ਹਾਂ ਬਹੁਤ ਜ਼ਿਆਦਾ ਮਹਿੰਗਾ ਅਸੀਂ ਕੁਛ ਲਿਆ ਹੀ ਨਹੀਂ ਕੋਈ ਚੀਜ਼ ਨਹੀਂ ਲਈ। ਕਮਰੇ ਵੀ ਇੰਨੇ ਇੰਨੇ ਮਹਿੰਗੇ ਸੀਗੇ ਉੱਥੇ ਤਾਂ ਇੱਕ ਰਾਤ ਦੱਸੀਏ ਸ ਤਾਹਨੂੰ ਹਾਂਜੀ।
ਘੁੰਮਣ ਜਾਣਾ ਹੋਏ ਤਾਂ ਉਹਦੇ ਕੋਲ ਖੁੱਲ੍ਹਾ ਪਾਸਾ ਹੋਣਾ ਚਾਦਾ
ਹਾਂਜੀ ਹਾਂਜੀ ਉਹ ਤਾਂ ਖੁੱਲ੍ਹਲਾ ਪੇਸਾ ਹੋਣਾ ਚਾਹੀਦਾ ਘੁੰਮਣ ਵਾਸਤੇ ਹਾਂਜੀ ਜੋ ਦਿਲ ਕਰੇ ਬੰਦਾ ਉਹ ਚੀਜ਼ ਲੈ ਲਵੇ ਆਪਣਾ ਮਨ ਨੀ ਮਾਰਨਾ ਚਾਹੀਦਾ ਪੈਸਾ
ਹਾਂਜੀ ਮੈਂ ਵੀ ਅੰਮ੍ਰਿਤਸਰ ਗਿਆ ਸੀ ਮੈਂ ਵੀ ਇੱਕ ਸੌ ਰੁਪਏ ਦੀ ਚੀਜ਼ ਸੀ। ਮੈਂ ਅੰਮ੍ਰਿਤਸਰ ਗਿਆ ਸੀ ਮੈਂ ਉੱਥੇ ਇੱਕ ਚੀਜ਼ ਲੈਣੀ ਸੀ ਸੌ ਰੁਪਏ ਦੀ ਸੀ ਉਹ ਫਿਰ ਉਹ ਕੋਈ ਯੂਜ ਦੀ ਨਹੀਂ ਸਿਫਿਰ ਮੈਂ ਮੈਂ ਲੈ ਹੀ ਨਹੀਂ ਪਾਇਆ। ਫਿਰ ਆ ਕੇ ਮੇਰਾ ਮਨ ਕੀਤਾ ਕਿ ਹੁਣੀ ਚ ਲੈ ਲੈਂਦਾ ਮੈਂ ਸ਼ੀਸ਼ਾ ਟਾਈਪ ਸੀ ਕੋਈ ਬਸ ਮਨ ਉਦੋਂ ਕੋਈ ਯੂਜ ਦੀ ਨਹੀ ਸੀ ਬਾਕੀ ਉਹ ਹੈ ਵੀ ਚੀਜ਼
ਅੱਛਾ ਜੀ। ਹੋਰ ਜੀ ਹੋਰ ਕਿੱਥੇ ਕਿੱਥੇ ਘੁੰਮ ਕੇ ਆਏ ਤੁਸੀਂ? ਹਾਂਜੀ ਹੋਰ ਕਿੱਥੇ ਕਿੱਥੇ ਘੁੰਮ ਕੇ ਆਏ ਤੁਸੀਂ? ਅ ਹੋਰ ਕਿੱਥੇ ਕਿੱਥੇ ਘੁੰਮ ਕੇ ਆਏ ਮੈਂ ਕਿਹਾ ਤੁਸੀਂ ਹੋਰ? ਹਾਂਜੀ ਹੈਲੋ ਜੀ। ਕਿੱਥੇ ਕਿੱਥੇ ਘੁੰਮ ਕੇ ਆਏ ਤੁਸੀਂ ਮੈਂ ਕਹਿ ਰਹੀ ਹਾਂ ਹਾਂਜੀ। ਹਾਂਜੀ ਹਾਂਜੀ ਹਮ।